ਹੈਲੋ‌।
ਹੈਲੋ, ਸਤਿ ਸ਼੍ਰੀ ਕਾਲ ਜੀ।
ਸਤਿ ਸ੍ਰੀ ਕਾਲ, ਕਿਵੇਂ ਔ ਤੁਸੀਂ?
ਹਾਂਜੀ ਵਧੀਆ। ਤੁਸੀਂ ਦੱਸੋ?
ਹਾਂਜੀ, ਮੈਂ ਵੀ ਠੀਕ ਹਾਂ।
ਆ ਕੁਛ ਨੀ ਬਸ ਫ੍ਰੀ ਸੀਗੇ ਮੈਂ ਕੇਗਾਵਚਲੋ ਕਾਲ ਵਗੈਰਾ ਕਰ ਲੈਂਣੇ ਆ ਤੁਸੀਂ ਆਪ ਈ ਕਰ ਲੀ। ਹਾਂਜੀ ਹਾਂਜੀ, ਹਾਂਜੀ। ਹੋਰ ਦੱਸੋ ਘਰੇ ਠੀਕ ਨੇ ਸਾਰੇ?
ਹਾਂਜੀ ਘਰੇ ਸਾਰੇ ਠੀਕ ਨੇ ਵਧੀਆ। ਸਾਡੇ ਅੱਜ ਮਤਲਬ ਅ ਅਸੀਂ ਔ ਕੀਤਾ ਸ ਸੀਗਾ ਹੁਣ ਜੀਰੀ ਦਾ ਟਾਈਮ ਹੋ ਗਿਆ ਨਾ।
ਹਾਂਜੀ ਹਾਂਜੀ।
ਹੁਣ ਜੋ ਮਤਲਬ ਬੈਕ ਯਾਰਡ ਐ, ਮਤਲਬ ਪਿੱਛੇ ਘਰ ਦੇ ਜਗ੍ਹਾ ਹੋੲ ਜੋ ਬਚੀ ਹੋਈ ਐ ਨਾ ਅਸੀਂ ਓ ਜੀਰੀ ਲਾਵਾਂਗੇ ਇਸ ਵਾਰੀ ਨਹੀਂ ਓਹ ਆਈ ਵਾਰ ਨਾ ਜਗ੍ਹਾ ਮਤਲਬ ਐਵੇਂ ਬੇਫਸੂਲ ਜਾਂਦੀ ਏ, ਇਸ ਵਾਰ ਅਸੀਂ ਓਹ ਨੀ ਲਾਈ ਹੈਗੀ ਬਾੜੀ। ਅਦਰਵਾਈਜ਼ ਅਸੀਂ ਬਾੜੀ ਲਾਣੇ ਆ, ਸਬਜ਼ੀਆਂ ਵਗੈਰਾ ਲੋਣ ਇਸ ਵਾਰ ਅਸੀਂ ਮਤਲਬ ਉਰੇ ਝੋਨਾ ਈ ਲਾਵਾਂਗੇ।
ਚਲੋ ਨੀ ਵਧੀਆ ਵਧੀਆ ਮਤਲਬ ਤੁਹਾਡੇ ਤਾਂ ਫੇਰ ਲ ਗਾਣ ਵਾਸਤੇ ਆਂਦੇ ਹੋਣ ਹੋਣਗੇ ਨਾ ਜਿਵੇਂ ਇੱਥੇ ਆਂਦੇ ਨੇ।
ਅਸੀਂ ਬਹੀਆਂ ਤੋਂ ਲਵਾਵਾਂਗੇ ਅਦਰਵਾਈਜ਼ ਤਾਂ ਅਸੀਂ ਪਿੰਡ ਤੋਂ ਲਵਾ ਪਿੰਡ ਚ ਲਵਾਉਣੇ ਹੁਣੇ ਪਰ, ਅਸੀਂ ਬਹੀਆਂ ਤੋਂ ਲਵਾਵਾਂਗੇ। ਡੈਡੀ ਕੈ ਰੇ ਸੀਗੇ। ਹੂੰ ਹੂੰ, ਡੈਡੀ ਕਹਿੰਦੇ ਵੀ ਮਤਲ ਮਤਲਬ ਉਹ ਜਿਆਦਾ ਸਹੀ ਬੈਠੂਗਾ ਆਪਾਂ ਨੂੰ। ਮੈਂ ਕਿਹਾ ਵੀ ਹਾਂ ਦੇਖ
ਮੈਨੂੰ ਲੱਗਦਾ ਵੈਸੇ ਖਰਚਾ ਤਾਂ ਸੇਮ ਮੀ ਆਂਦਾ ਹੋਣਾ।
ਖ਼ਰਚਾ ਸੇਮ ਆਉਂਦਾ। ਮਤਲਬ ਜੇ ਆਪਾਂ ਦੇਖੀਏ ਤਾਂ ਹਾਂ ਠੀਕ ਹੈ, ਮਤਲਬ ਬਰਾਬਰ ਏ ਆਉਂਦਾ
ਕਿਉਂਕਿ ਦੇਖੋ ਹਨਾ ਜਿਵੇਂ ਬਾਹਰ ਤੋਂ ਆਂਦੇ ਨੇ ਲਗਾਣ ਵਾਸ ਤੇ ਔਨਾਂ ਦਾ ਸਾਰਾ ਰਾਸ਼ਨ ਪਾਣੀ ਜੋ ਹੋਰ ਚੀਜ਼ਾਂ ਹੋ ਗਿਆਂ ਹਨਾ ਔਨਾਂ ਦਾ ਵੀ ਖ਼ਰਚਾ ਹੁੰਦਾ।
ਫੇਰ ਉਹ ਤਾਂ ਪੈਸੇ ਕੱਟ ਲੈਂਣੇ ਆ ਆਪਾਂ, ਉਹ ਤਾਂ ਪੈਸੇ ਕੱਟੇ ਜਾਂਦੇ ਹੁੰਣੇ ਨੇ ਕਿ ਵੀ ਇੰਨਾ ਹੋਆ, ਜੇ ਵੋ ਭਾਂਡੇ ਵਗੈਰਾ ਦੇ ਦੇਨੇ ਔਨਾਂ ਨੂੰ ਔ ਤਾਂ ਫਿਰ ਇੰਨੀ ਤੋ ਫਿਰ ਗ ਖ਼ਾਸ ਗੱਲ ਨੀ। ਕਿਉਂਕਿ ਮੈਂ ਨਾ ਜਦੋਂ ਨਿਆਣੀ ਹੁੰਦੀ ਸੀ ਬੋਤ ਤੁਆਡੇ ਮੇਰੇ ਨਾਨਕੇ ਹੁਣ ਵੀ ਵੈ ਤੇ ਬਈ ਏ ਹੋਨੇ ਨੇ ਸਾਡੇ ਜੋ ਨਾਨਕੇ ਅ ਮਤਲਬ ਖੇਤ ਸੀਗਾ ਉੱਥੇ ਕੋਠਾ ਪਾਇਆ ਹੋਇ ਪ੍ਰੋਪਰ ਮਤਲਬ ਬੋਹੋਤ ਸੋਹਣਾ ਕਮਰੇ ਵਗੈਰਾ ਪਾਏ ਹੋਏ ਨੇ ਰਹਿਣ ਵਾਸਤੇ ਔਥੇ ਤਖਤ ਫੋਸ ਵੀ ਹੈ ਔ ਜੇੜਾ ਔਥੇ ਮਤਲਬ ਲੈਅ ਹੁੰਦੈ ਔ ਔਦੇ ਤੇ ਮਤਲਬ ਐਨ ਪ੍ਰੋਪਰ ਰੋਟੀ ਵਗੈਰਾ ਦਾ ਸਿਸਟਮ ਬੋਤ ਵਧੀਆ ਐ, ਬੋਤ ਜ਼ਿਆਦਾ ਵਧੀਆ ਸਿਸਟਮ ਆ। ਫੇਰ ਔਨਾਂ ਦੇ ਪੂਰੀ ਐਨ ਵੱ ਡੀ ਮੰਡਲੀ ਹੋਂਦੀ ਏ ਔ ਖਾਸੇ ਘਰਾਂ ਦੇ ਲਾ ਕੇ ਜਾਂਦੀ ਐ ਪੂਰੇ ਸਾਡੇ ਅ ਨਾਨਕੇ ਜੋ ਘਰ ਨੇ ਨਾ ਕਿਲ੍ਹੇ ਦੇ ਪੂਰਾ ਕਿਲ੍ਹਾ ਐ ਨਾ ਜੋ ਸਾਡਾ। ਤੇ ਸਾਰਿਆਂ ਦੇ। ਔਹੀ। ਵਈ ਜਲਾਂਦੇ ਨੇ ਅੰਗੀਠੀ, ਸਾਡੇ ਰਹਿੰਦੇ ਨੇ ਔਥੇ।
ਕਿਉਂਕਿ ਮਤਲਬ ਸਾਡੇ ਵੀ ਆਂਦੇ ਨੇ ਇੱਥੇ ਨਾ ਤੇ ਮਤ ਲਬ ਸਾਡੇ ਮਤਲਬ ਗੁਆਂਢੀਆਂ ਨੇ ਘਰ ਪਾਇਆ ਸੀਗਾ ਔ ਹਜੇ ਮਤਲਬ ਪੂਰਾ ਬਣਿਆ ਨੀ ਤਾਂ ਪਿ ਤਾਂ ਮਤਲਬ ਪਿਛਲੇ ਸਾਲ ਵੀ ਔ ਉੱਥੇ ਈ ਰੈ ਗਏ ਸੀਗੇ ਇਸ ਸਾਲ ਵੀ ਤਾਂ ਔ ਮਤਲਬ ਸਾਡੇ ਨੇੜੇ ਤੇੜੇ ਦੇ ਖੇਤ ਜੇੜੇ ਹੁੰਦੇ ਨੇ ਸਾਰਿਆਂ ਦੇ ਹੀ ਲਗਾ ਦਨ ਦੇ ਨੇ ਫੇਰ।
ਅੱਛਾ, ਠੀਕ ਐ। ਵਧੀਆ।
ਕਿਉਂਕਿ ਔਨਾਂ ਦੇ ਖੇਤ ਉੱਥੇ ਨੇ ਸਾਰੇ ਤਾਂ ਸਾਡੇ ਵੀ ਨੇੜੇ ਈ ਨੇ ਤਾਂ ਚਲੋ ਐਂ ਕਿ ਇੱਕ ਵਾਰ ਜਦੋਂ ਕਰਦੇ ਤੇ ਸਾਰਿਆਂ ਦੇ ਹੀ ਨਿਬੇੜ ਦਿੰਦੇ ਨੇ ਫਿਰ ਉਹ ਕੱਠੇ ਈ।
ਅੱ ਛਾ, ਠੀਕ ਐ ਔ ਤਾਂ ਵਧੀਆ ਮਤਲਬ ਇੱਕ ਵਾਰ ਨਾ ਮਤਲਬ ਸਭ ਤੋਂ ਕੋਮਨ ਤੋਂ ਹੀ ਲਵਾ ਲੈਂਦੇ ਨੇ ਉਹਦੇ ਨਾਲ ਨਾ ਰੇਟ ਵੀ ਮਤਲਬ ਵੋ ਬਣਾ ਲੈਂਦੇ ਨੇ ਵੀ ਇੰਨਾ ਰੇਟ ਕਰਾਂਗੇ ਉਹ ਪਹਿਲਾਂ ਤੈਅ ਕਰ ਲੈਂਦੇ ਨੇ ਕਿਉਂਕਿ ਇੱਕ ਗੱਲ ਕਹਾਂ ਮਤਲਬ ਨਾ ਕੁਛ ਬਚਦਾ ਹੈ ਨੀ ਜੇ ਆਪਾਂ ਵੇਖੀਏ ਕਿਸਾਨਾਂ ਨੂੰ ਪੈਸੇ ਹੀ ਬਹੋ ਤ ਮਹਿੰਗਾਈ ਹੋ ਗੀ ਏ ਜਿਵੇਂ ਆਪਾਂ ਫਸਲਾਂ ਦੀ ਗੱਲ ਕਰੀਏ ਫਸਲਾਂ ਇਹ ਫਸਲਾਂ ਦੀ ਉਨੀ ਪ੍ਰਾਈਜ਼ ਨੀ ਹੈਗੀ ਉਨਾ ਇਹਨਾਂ ਨੇ ਫਸਲਾਂ ਦਾ ਨੀ ਵਧਾਇਆ ਹੋਇਆ ਜਿੰਨਾ ਆਪਾਂ ਕਹਿ ਸਕਦੇ ਆਂ ਬਾਕੀ ਚੀਜ਼ਾਂ ਦਾ ਰੇਟ ਵੱਧ ਗਿਐ ਫਸਲਾਂ ਦਾ ਔਹੀ ਇੱਕ ਜਗ੍ਹਾ ਤੇ ਰੇਟ ਖੜਾ ਐ।
ਬਹੁਤ ਮਹਿੰਗਾਈ ਐ ਔਹੀ ਐ ਕਿ ਹੈਨਾ ਦੇਖਲੋ ਹੁਣ ਤੁਸੀ ਦੁੱਧ ਦਾ ਈ ਦੇਖ ਲੋ ਆਪਾਂ ਹੈਨਾ ਇੰਨਾਂ ਪੈਲਾਂ ਮੱਝਾਂ ਦੀ ਖਲ, ਫੀਡ ਹੋ ਗੀ ਹੋਰ ਤੂੜੀ ਹੋ ਗੀ ਐ ਸਭ ਦੀ ਇੰਨੀ ਮਹਿੰਗਾਈ ਕਰਕੇ ਵੀ ਆਪਾਂ ਨੂੰ ਦੁੱਧ ਦਾ ਮੁੱਲ ਨੀ ਪੈਂਦਾ ਹੈਗਾ
ਅ ਤੇ ਸਾਨੂੰ ਹਾਂ ਸਾਨੇ ਕੱਲ-ਪਰਸੋਂ ਮੈਂ ਤੇ ਮੰਮੀ ਗੱਲ ਕਰ ਰੇ ਸੀਗੇ ਜੋ ਚੋਕਰ ਖਲ ਆਉਂਦਾ ਸਾਡੇ ਪਹਿਲਾਂ ਸਾਡੇ ਪੰਦਰਾਂ ਸੌ ਦੀ ਬੋਰੀ ਆਦੀ ਸੀ ਹੁਣ ਸੋਲਾਂ ਸੌ ਪੰਜ ਰੁਪਏ ਦੀ ਹੋ ਗਈ ਜਦ ਮ ਆਪਦੀ ਚਾਚੀ ਉਹਨਾਂ ਨੂੰ ਪੁੱਛਿਆ ਉਹ ਕਹਿੰਦੀ ਸਾਡੇ ਸਤਾਰਾਂ ਸੌ ਦੀ ਖੱਲ ਆਂਦੀ ਹੈਗੀ ਰੋਜ਼ ਡੇਲੀ ਬੇਸ ਮਤਲਬ ਜੋ ਅਸੀਂ ਪਾਣੇ ਆ ਰੋਜ਼। ਸਤਾਰਾਂ ਸੌ ਦੀ ਬੂਰੀ ਆਦੀ ਆ ਉਹ ਮਤਲਬ ਉਹ ਹਫ਼ਤੇ ਦੇ ਵਿੱਚ ਨਾ ਦੋ ਪੈ ਜਾਂਦੀਆਂ ਨੇ ਗੀਆਂ।
ਤੇ ਸਾਡੇ ਵੀ ਆਦੀ ਹੈ ਖਲ ਦੀ ਤੇ ਇੱਥੇ ਪਤਾ ਨੀ ਰੇਟ ਇੰਨਾ ਵੈਸੇ ਮੈਨੂੰ ਇਨਾ ਪਤਾ ਨੀ ਪਰ ਖਲ ਦੀ ਤਾਂ ਇੱਥੇ ਸਾਡੇ ਚੌਵੀ ਸੌ ਦੀ ਹੈ। ਹਾਂਜੀ। ਖਲ ਦੀ ਹਾਂਜੀ, ਉਹੀ ਤੇ ਕਹਿ ਰਹੀ ਹਾ ਵੀ ਖਲ ਦੀ ਤਾਂ ਦੇਖ ਦੇਖਲੋ ਤੁਸੀਂ ਇੰਨਾ ਜ਼ਿਆਦਾ ਚੌਵੀ ਸੋ ਕਿੰਨਾ ਹੁੰਦਾ ਹੈ।
ਅਸੀਂ ਤਾਂ ਸਤਾਰਾਂ ਸੌ ਦੀ ਬੋਰੀ ਲਿਆਣੇ ਹਾ ਮਤਲਬ ਦੋਜੀ ਹੀ ਦਿੰਦਾ ਦੂਜੀ ਤੋਂ ਹੀ ਫੜਦੇ ਹਾਂ। ਉਹ ਮਤਲਬ ਦੁੱਧ ਲੈ ਜਾਂਦੇ ਨੇ ਦੁੱਧ ਵੀ ਉਹੀ ਲੈ ਕੇ ਜਾਂਦੇ ਨੇਗੇ। ਕਈ ਵਾਰ ਘਰ ਵੇਲੇ ਕੁ ਵੇਲੇ ਡੈਡੀ ਨਹੀਂ ਹੁੰਦੇ ਘਰੇ ਤਾਂ
ਹਾਂ ਨਹੀਂ ਚਲੋ ਵਧੀਆ ਕਿਉਂਕਿ ਹਨਾ ਡ ਡੇਅਰੀ ਚ ਪਾਣਾ ਵੀ ਚਲੋ ਵਧੀਆ ਹਨਾ, ਕੁਛ ਅਸੀਂ ਵੀ ਐਏਹੀਂ ਕੱਢਦੇ ਹਾਂ ਕੁਛ ਡੇਅਰੀ ਚ ਪਾ ਦਿੰਦੇ ਆ ਕੁਛ ਘਰੇ ਰੱਖ ਲੈਂਨੈ ਹਾਂ।
ਇੱਕ ਨਾ ਕੁਛ ਕੰਪਨੀਜ਼ ਵਗੈਰਾ ਵੀ ਹੁੰਦੀਆਂ ਨੇ ਜਿਹੜੀਆਂ ਮਤਲਬ ਜਿਹਨਾਂ ਚ ਪਾਉਣੇ ਆਪਾਂ ਅੱਗੇ ਦੂਜੀ ਵੀ ਕੰਪਨੀਆਂ ਚ ਪਾਉਂਦੇ ਨੇ ਦੁੱਧ
ਹਾਂਜੀ ਹਾਂ।
ਆਪਾਂ ਡਾਇਰੈਕਟਲੀ ਕੰਪਨੀ 'ਚ ਵੀ ਪਾ ਸਕਦੇ ਹਾਂ ਮੇ ਵੀ ਉਹਦੇ ਚ ਆਪਾਂ ਨੂੰ ਕੁਛ ਪੈਸੇ ਬਚਣ ਮੈਂ ਸੋਚਿਆ ਸੀਗਾ ਵੀ ਐਂ ਪੁੱਛੀਏ।
ਠੀਕ ਹੈ ਠੀਕ ਹੈ।
ਦੂਜੀ ਉਹਦੀ ਰੈਫਰੈਂਸ ਚਾਹੀਦੀ, ਉਹ ਫਿਰ ਕੋਈ ਨਹੀਂ ਦੱਸਣ ਨੂੰ ਲੱਗਿਆ ਵੀ ਹਾਂ।
ਸਹੀ ਹੈ ਉਹ ਅਗਲਾ ਕਿਉਂ ਆਪਣੇ ਹਾਂ ਉਹ ਕਿਉਂ ਉਹ ਕਰੂਗਾ ਉਹ ਕਹੂਗਾ ਮੇਰੇ ਕੋਲ ਹੀ ਪਾਓ। ਵੀ ਇਹ ਤਾਂ ਮੈਨੂੰ
ਇਦੋਂ ਤਾਂ ਨਾ ਆਪਾਂ ਪਿੰਡ ਚ ਪਾ ਸਕਦੇ, ਹਾਂ ਉਹ ਜ਼ਿਆਦਾ ਸਹੀ ਰਹਿੰਦਾ। ਮਤਲਬ ਪਿੰਡ ਦੇ ਵਿੱਚ ਪਿੰਡ ਦੇ ਲੋਕਾਂ ਨੂੰ ਕਿਉਂਕਿ ਫਿਰ ਉਹ ਨਾਲ ਅਹ ਸਾਨੇ ਹੁਣ, ਮਤਲਬ ਸਾਡੇ ਗੁਆਂਢੀ ਲੈ ਕੇ ਜਾਂਦੇ ਨੇ ਸਤੋ ਤੋਂ ਦੁੱਧ
ਹਾਂਜੀ,
ਪਰ ਉਹ ਪਤਾ ਕੀ ਲਿਹਾਜ਼ ਦੇ ਚਿਕਰ ਚ ਨਾ ਆਪਾਂ ਪੈਸੇ ਮੰਗਦੇ ਵੀ ਨੀ ਹੈਗੇ, ਹਨਾ ਵੀ ਜਿੰਨੇ ਬਣਦੇ ਹੁੰਦੇ ਨੇ ਉਹ ਫਿਰ
ਅਗਰ ਹਾਂ ਅਗਰ ਆਪਾਂ ਲੋੜ ਹੋਵੇ ਨਾ ਆਪਾਂ ਕੁਛ ਨਾ ਸੰਗਦੇ। ਮਾਰੇ ਤੇ ਆਪਾਂ ਨੂੰ ਇਹ ਕਹਿੰਦੇ ਵੀ ਚਲੋ ਕੋਈ ਨੀ ਲੇਟ ਦੇਣ ਅਗਰ ਪਰ ਦੇ ਤਾਂ ਦਊਗਾ, ਆਪਾਂ ਨੂੰ ਇਹ ਵੀ ਹੋ ਜਾਂਦਾ ਹੈ ਕਿ ਜਾਣ।
ਉਹ ਫੇਰ, ਉਹੀ ਚੀਜ਼ ਹੈ, ਯਾਰ ਆਪਾਂ ਮਤਲਬ ਦੇਖੋ, ਮੇਨ ਜੀ ਆਪਾਂ ਦੇਖ। ਕਿ ਕਿਸਾਨ ਵਿਚਾਰੇ ਕੰਮ ਕੀ ਕਰਦੇ ਨੇ, ਖੇਤੀ ਦਾ, ਤੇ ਇੱਕ ਦੁੱਧ ਦਾ ਉਹਦੇ'ਚ ਉਹਨਾਂ ਨੂੰ ਕੁੱਛ ਦਾ ਨ, ਫੇਰ ਕਰਜ਼ਾ ਤਾਂ ਚੜੂਗਾਈ
ਮੌ, ਤਾਂ ਹੈਗਾ ਕਿਸਾਨਾਂ ਲਈ ਵੈਸੇ ਸੋਚਣਾ ਸਿੱਖਦਾ ਸਰਕਾਰ ਨੂੰ, ਕਿਉਂਕਿ ਹਨਾ ਇੰਨਾ ਇਹ ਕਰਦੇ ਨੇ, ਹੁਣ ਤਾਂ ਰੇਹਾਂ, ਸਪਰੇਹ ਜਿਵੇਂ ਯੂਰੀਆ ਵਗੈਰਾ ਬਹੁਤ ਕੁਛ ਪਾਉਂਦੇ ਨੇ
ਬਹੁਤ ਜਿਆਦਾ ਰੇਟ ਵੱਧ ਗਏ, ਝੋਨਾ ਦੇਖੀਏ ਬਹੁ ਰੇਟ ਵੱਧ ਗਏ ਇਹਨਾਂ ਨੂੰ, ਫਸਲਾਂ ਦੀ ਇਹ ਤਾਂ ਦਾਮ ਵਧਾਉਣੇ ਚਾਹੀ ਚਾਹੀਦੇ ਨੇ ਯਾ, ਫੇਰ ਮਹਿੰਗਾਈ ਬਾਕੀ ਬੀ ਜਿਦਾਂ ਦੀ ਹੁਣ ਸਿੰਖਾਂ ਦੀ ਡੱਬੀ ਦੇਖ ਲਓ, ਉਹ ਵੀ ਇੰਨੀ ਮਹਿੰਗੀ ਆਉਂਦੀ ਹੈ। ਪਹਿਲਾਂ ਪੰਜ- ਰੁਪਏ ਦੀ ਸੀ, ਹੁਣ ਦੱਸ- ਰੁਪਏ। ਦੀ ਦਸ ਰੁਪਏ ਦੀ ਹੋ ਗਈ, ਹੁਣਾ
ਇੱਕ ਤੇ ਦੱਸ ਦਾ ਉਹ ਕੋਈ ਸਿਸਟਮ ਹੀ ਨੀ ਹੈਗਾ, ਸਬਜ਼ੀਆਂ ਦਾ ਤੁਸੀਂ ਰੇਟ ਦੇਖਲੋ, ਇਨਾ ਸਸਤਾ ਚਲੋ ਆਪਾਂ ਮੰਨਦੇ ਆਂ ਵੀ ਥੋੜਾ ਉਹ, ਪਰ ਫੇਰ ਵੀ ਇਹਨਾ ਨੂੰ ਐਵੇਂ ਦਾ ਦੇਣਾ ਚਾਹੀਦਾ ਮੁੱਲ, ਵੀ ਜਿਹੜਾ ਕਿਸਾਨ ਨੂੰ ਵੀ ਕੁਛ ਨਾ, ਕੁਛ ਬਚੇ।
ਤਾਂਹੀ ਤਾਂ, ਆਪਾਂ ਕੋਈ ਹੋਰ ਚੀਜ਼ ਨਹੀਂ ਬੀਜਦੇ ਹੈਗੇ, ਆਪਾਂ ਕਪਾਹ ਹੋਗੀ। ਬਾਕੀ ਮੱਕੀ ਹੋ ਗਈ, ਮੱਕੀ ਵੀ ਘੱਟੇ ਪਾਉਣ ਬਾਜਰਾ, ਬਹੁਤ ਚੀਜ਼ਾਂ ਨੇ। ਬਹੁਤ ਫਸਲਾਂ ਨੇ ਉਗਾਉਣ ਵਾਸਤੇ, ਆਪਾਂ ਸਿਰਫ ਬਸ ਚੌਲ ਯਾ ਫਿਰ ਕਣਕ ਇਹ ਜੋ ਫਸ
ਮੱਕੀ ਵੀ, ਹਾਂ। ਮੱਕੀ ਵੀ ਕੋਈ ਉਹ ਕਰਦਾ, ਵੀ, ਆ ਚਲੋ, ਹਨਾ ਮੱਝਾਂ ਦਾ ਚਾਰ
ਮੱਕੀ ਦਾ ਤਾਂ ਪੁੱਛੋ ਨਾ, ਮੱਕੀ ਮੇਰੇ ਮਤਲਬ ਰਿਸ਼ਤੇਦਾਰੀ ਭੂਆ ਹੁਰਾਂ ਨੇ ਬੀਜ਼ ਰੱ ੀ ਆ, ਉਹ ਕਹਿੰਦੇ ਵੀ ਸੁੰਡੀ ਪੈ ਗਈ। ਸਾਰੀ-ਸਾਰੀ ਮੱਕੀ'ਚ ਨਾ ਖੜ -ਕੇ ਸਪ੍ਰੇ ਹੁੰਦੀ। ਹੈਗੀ ਹੁਣ ਪਤਾ ਨੀ, ਕਿਵੇਂ ਕਰਨਗੇ ਸਬ ਤਰ ਅੱਸੀ ਹਜ਼ਾਰ ਦਾ ਤਾਂ ਉਹਨਾਂ ਦਾ ਬੀਅ ਆਇਆ ਹੈਗਾ ਬਾਕੀ ਲਗਾਕੇ ਉਹ ਕਹਿੰਦੇ ਸਨ। ਤਾਂ, ਬਚਣਾ ਵੀ ਨੀ ਕੁਛ, ਮਤਲਬ ਜਮਾ ਬੁਰਾ ਹਾਲ ਹੈ।
ਬਚਦਾ ਨੀ ਸਹੀ ਹੈ, ਕੁਛ ਨੀ ਬਚਦਾ ਹੈਗਾ।
ਨੇ, ਤੀ ਉਹ ਵੀ ਹੁਣ ਪਛ ਸਾਰੇ ਨੇਗੇ, ਹੁਣ ਜਿਹੜੇ ਬੰਦੇ ਨੇ ਇੱਕ ਵਾਰ ਆਕਸਾਨ ਹੋ ਜਾਵੇ, ਉਹ ਦੂਜੀ ਵਾਰ ਹਿੰਮਤ ਨਹੀਂ ਕਰ ਕਰਦਾ ਹੈਗਾ ਵੀ ਅਸੀਂ ਫੇਰ ਤੋਂ ਇਹ ਫਸਲ ਲਾਈਏ ਕੋਈ ਨੀ ਲਾਉਂਦਾ
ਹੁਣ ਹਨਾ ਹੁਣ ਤੋਂ ਸ਼ੁਰੂ ਹੋ ਜੇਗਾ।
ਸਤਿਆਨਾਸ ਕਰਤਾ ਇਹਨਾਂ ਨੇ ਕਣਕ ਦਾ ਜਮਾ ਰੇਟ ਨ ਹੋਇਆ ਹਰੇਕ ਬੰਦਾ ਕਣਕ ਦਾ ਬੁਰਾ ਹਾਲ ਐ, ਕਈਆਂ ਦੀ ਫਸਲ ਮਰਗੀ ਵਿੱਚ ਬੇਚਾਰਿਆਂ ਦੀ ਧੁੱਪ ਬਹੁਤ
ਸੱਚੀ ਹਾਂ ਮੀਂਹ ਇਹ ਨੀ ਪਤਾ ਰੱਬ ਦਾ ਮੌਸਮ ਕਦੋਂ ਖ਼ਰਾਬ ਕਰਦੇ ਪੱਕੀ ਪਕਾਈ ਫਸਲ ਤੇ ਮੀਂਹ ਪਾਦੇ।
ਬਹੁਤ ਵਾਰ ਸਾਡੀ ਨਾ ਜਦੋਂ ਅਸੀਂ ਪਿੰਡ ਰਹਿੰਦੇ ਸੀ ਸਾਡੀਆਂ ਚਾਰ ਪੰਜ ਸਾਲ ਨਾ ਫਸਲਾਂ ਮਰਦੀਆਂ ਸੀ। ਮਰਗੀਆਂ ਸੀਗੀਆਂ ਲਗਾਤਾਰ ਉਦੋਂ ਸਾਨੂੰ ਪਤਾ ਬਹੁਤ ਔਖ ਔਖਾ ਜਦੋਂ ਫਸਲ ਮਰ ਜਾਂਦੀ ਐ, ਬਹੁਤ ਔਖਾ ਹੁੰਦਾ ਯਾਰ ਉਹ ਇਹਨਾਂ ਦਾ ਸਿਸਟਮ ਨੀ ਹੈਗਾ ਹਲੇੇ ਕੋਈ ਮੈਨੂੰ ਤਾਂ ਲੱਗਦਾ ਨਾ ਖੇਤੀ ਸਭ ਤੋਂ ਜ਼ਿਆਦਾ ਪਿਛੜਿਆ ਹੋਇਆ ਇਲਾਕਾ ਹੈ, ਤੇ ਆਪਣਾ ਜੋ ਦੇਸ਼ ਹੈ ਉਹਦੇ ਵਿੱਚ ਨੱਬੇ ਪ੍ਰਸੈਂਟ ਲੋਕ ਖੇਤੀ ਕਰਦੇ ਨੇ ਤੇ ਗਰੀਬੀ ਤਾਂ ਹੋਊਗੀ ਈ। ਦੇਸ਼ ਚ ਫਿਰ ਗਰੀਬੀ
ਹੁਣ ਦੇਖੋ ਹੁਣ ਤੋਂ ਸ਼ੁਰੂ ਹੋ ਜਾਏਗੀ ਫਸਲਾਂ ਦਾ ਪੌਧ ਬੀਜ ਜੋ ਬੀਜ ਲਿਆਓ ਫੇਰ ਜੀਰੀ ਲਗਾਓ, ਉਹ ਕਰੋ ਇਹ ਨੀ ਪਤਾ ਤਾਂ ਇੰਨਾ ਕਰ ਕਰਾ ਕੇ ਆਪਾਂ ਨੂੰ ਹਾਂ -ਹਾਂ ਵੀ ਐਂਡ ਦੇ ਵਿੱਚ ਤੁਹਾਨੂੰ ਉਹਦਾ ਮੁੱਲ ਮਿਲੇ ਨਾ ਮਿਲੇ ਕੁਛ ਕੀ ਪਤ ਪਤਾ ਹੁੰਦਾ ਆਪਾਂ ਫੇਰ ਵੀ ਇੱਕ ਵਾਰ ਕੋਸ਼ਿਸ਼ ਕਰ ਲੈਂਦੇ ਹਾਂ ਕਿ ਹਾਂ ਚਲੋ ਇਹ ਚੀਜ਼ ਕਰਦੇ ਹਾਂ ਹਨਾ। ਕੋਈ ਐਨੇ ਹੁਣ ਦੇਖੋ ਕਿੰਨੀ ਤਰ੍ਹਾਂ ਦੀ ਲੱਗਦੀ ਹੈ ਬਾਂਸਪਤੀ ਲੱਗਦੀ ਐ, ਊਸ਼ਾ ਲੱਗਦੀ ਐ।
ਅਸੀ ਤਾਂ ਪੰਜਾਬ ਨੰਬਰ ਵਨ ਲਾਵਾਂਗੇ, ਪੰਜਾਬ ਨੰਬਰ ਵਨ ਇੱਕ ਹੋਰ ਬੀ ਸੀਗਾ, ਉਹਦਾ ਨਾਮ ਨੀ ਮੈਨੂੰ ਯਾਦ ਆ ਰਿਹਾ।
ਨਹੀਂ ਮੈਨੂੰ ਇੰਨਾ ਤਾਂ ਨਹੀਂ ਪਤਾ ਬਟ ਮੈਂ ਤਾਂ ਇਹ ਸੁਣੇ ਹੋਏ ਨੇ ਮੈਂ ਤਾਂ ਕਿ ਕੀ ਇਹ ਤਾਂ ਚਲੋ ਹਨ ਪਾਪਾ ਓਨਾ ਨੂੰ ਹੀ ਪਤਾ ਹੁੰਦਾ ਕਿਹੜੀ ਲਗਾਣੀ ਆ ਕਿਹੜੀ ਨਹੀਂ ਕਿਉਕਿ ਆਪਾ ਤ ਇਨੀ ਨੋਲੇਜ ਨਈ, ਬਟ ਫੇਰ ਵੀ ਆਪਾਂ ਸੁਣਦੇ ਆਂ ਆਪਾ ਦੇਖਦੇ ਆਂ ਵੀ ਹਨਾ ਹਰ ਕਿਤੇ ਬੁਰਾ ਹਾਲ ਐ।
ਪੰਜਾਬ ਨੰਬਰ ਵੰਨ ਕਹਿ ਰਹੇ ਨੇ ਵੀ ਵਧੀਆ ਹੁੰਦੀ ਆ।
ਅੱਛਾ- ਅੱਛਾ ਠੀਕ ਐ ਹੂੰ-ਹੂੰ ਉਹ ਤਾਂ ਲਗਾਨ ਤੇ ਵੀ ਹੁੰਦਾ। ਵੀ ਹਨਾ ਮਤਲਬ ਪਹਿਲਾਂ ਲੱਗਦੀ ਐ ਕਿ ਬਾਅਦ ਚ ਲੱਗਦੀ ਹੈ ਉਹ
ਪੰਜਾਬ ਨੰਬਰ ਵਨ ਤਾਂ ਪਛੇਤੀ ਲੱਗਦੀ ਐ।
ਠੀਕ ਐ ਠੀਕ ਐ।
ਐਵੇਂ ਐ ਜਿੰਨੀ ਟੋਟਲ ਜ਼ਮੀਨ ਹੈ ਗਿਆਰਾਂ ਬਾਰਾਂ ਕਿੱਲੇ ਉਹਦੇ ਵਿੱਚ ਤਿੰਨ ਕਿੱਲਿਆਂ ਚ ਇੰਨੀ ਲਾ ਲਈ ਜੇ ਕੋਈ ਟਿੱਬੇ ਨੇ ਮਤਲਬ ਜਿਵੇਂ ਟਿੱਬਿਆ ਚ ਸਾਡੇ ਖੇਤ ਨੇਗੇ ਨਾ ਉੱਥੇ ਬਹੁਤ, ਛੈ ਉਹ ਏਰੀਆ, ਮਤਲਬ ਟਿੱਬੇ ਉੱਚੇ ਹੁੰਦੇ ਨੇ ਨਾ ਉੱਥੇ ਮਿੱਟੀ ਕਾਫ਼ੀ ਸਾਰੀ ਉ ਅੱਛਾ ਫੇਰ ਉਹਦੇ ਹਿਸਾਬ ਨਾਲ ਹੋਰ ਵੀ ਲੱਗੂਗਾ ਬਾਕੀ ਜਿਹੜੀ ਦੂਜੀ ਜਮੀਨ ਹੈਗੀ ਅ ਆਪਾਂ ਕਹਿ ਸਕਦੇ ਨੋਰਮਲ ਹਾਈਟ ਤੇ ਜਮ ਅਗਰ ਸਾਡੇ ਘਰ ਦੇ ਹਨਾ। ਉਹ ਉੱਥੇ ਕੋਈ ਵੀ, ਬੀਲ
ਇੱਕੋ ਮਤਲਬ ਇੱਕੋ ਜਗ੍ਹਾ ਤੇ ਜ਼ਮੀਨ ਹੈ ਤੁਹਾਡੀ ਆ ਮਤਲਬ, ਅ ਅਲੱਗ-ਅਲੱਗ ਜਗ੍ਹਾ ਤੇ ਲਈ ਹੋਈ ਹੈ ਆ ਹੈ,
ਨਹੀਂ ਸਾਡੀ ਤਾਂ ਅਲੱਗ-ਅਲੱਗ ਜਗ੍ਹਾ ਤੇ ਟਿੱਬ ਬਿਆਂ ਤੇ ਨਵੇਂ ਖੂਹ ਤੇ ਬਾਕੀ ਘਰ ਦੇ ਮਗਰੋਂ, ਐਵੇਂ ਬਹੁਤ ਜਗਗਾਵਾਂ ਤੇ ਆ ਹੂੰ ਫਿਰ ਉਹ ਬਸਿਸ ਤੇ ਲੱਗੂਗੀ ਇੱਕ ਮਿੱਟੀ ਦੀ ਉਹਦਾ ਫਰਕ, ਕ ਵੀ ਮਿੱਟੀ ਕਿੰਨੀ ਕੁ ਫਰਟਾਈਲ ਹੈ। ਕਿੰਨੀ ਕੁ ਛੇਤੀ ਹਨਾ ਉਪਜਾਊ, ਕਿੰਨੀ ਕੁ ਮਿੱਟੀ, ਟੀ ਇਹ ਥੋੜੀ ਜਿਹੀ ਰੇਤਲੀ ਮਿੱਟੀ ਹੈ ਉਹ ਟਿੱਬਿਆਂ ਤੇ ਬਹੁਤ ਜ਼ਿਆਦਾ ਵਧੀਆ ਸੋਹਣੀ ਮਿੱਟੀ ਹੈਗੀ।
ਹੂੰ ਉਹੀ ਹੈ ਕਿ ਮਿੱਟੀ ਦਾ ਹੀ ਫ਼ਰਕ, ਇੱਕ ਹੁੰਦਾ ਵੀ ਹਾਂ ਹਨਾ ਕਿਵੇਂ ਦੀ ਉਹ ਦੰਦੀ ਆ ਉਹ ਕਿੰਨਾ ਕੁ ਵਧੀਆ ਝਾੜ ਦੰਦੀ ਆ ਆਪਾਂ ਨੂੰ ਜੋ ਵੀ ਆ ਹਰ ਇੱਕ ਚੀਜ਼ ਦੇਖਣੀ ਪੈਂਦੀ ਹੈ।
ਹਾਂਜੀ ਉਹੀ ਚੀਜ਼ ਹੈ ਫੇਰ ਉਹਦੇ, ਸਾਧ ਲਗਾਵਾਗੇ ਇਸ ਵਾਰ ਤਾਂ,
ਹੂੰ-ਹੂੰ, ਉਹੀ ਹੈ ਹਾਂ ਬਾਕੀ ਤਾਂ ਉਹੀ ਹੈ। ਕਿ ਦੇਖਦੇ ਹਾਂ ਹੁਣ ਕਿਉਕਿ ਸਰਕਾਰਾਂ ਦਾ ਵੀ ਕੁਛ ਨੀ ਪਤਾ ਹੁੰਦਾ ਰੇਟ ਘਟਾ ਘਟਾ ਦੇਣ ਵਧਾ ਦੇਣ,
ਜਿਹੜੀ ਚੀਜ਼ ਜਿੰਨੀ ਘੱਟ ਲਾਦੇ ਨੇ ਲੋਕ ਉਹਦਾ ਉਨਾ ਹੀ ਮੁੱਲ ਹੁੰਦਾ। ਕਿਉਂਕਿ ਉਹ ਮਾਰਕੀਟ ਚ ਆਹ ਘੱਟ ਹੁੰਦੀ ਹੈ ਤਾਂ ਪ੍ਰਾਈਜ਼ ਵੱਧ,
ਹੂੰ-ਹੂੰ, ਉਹੀ ਹੈ। ਕਿ ਬਸ ਇਹੀ ਹੈ ਕਿ ਹੁਣ ਜਿਵੇਂ ਸਬਜ਼ੀਆਂ ਵੀ ਦੇਖ ਲਓ ਹਨਾ ਉਨਾ ਰੇਟ ਆਪਾਂ ਨੂੰ ਨਹੀਂ ਮਿਲਦਾ ਹੈਗਾ ਜਿੰਨੀ ਆਪਾਂ ਉਹ ਤੇ ਮਿਹਨਤ ਕਰਦੇ ਹਾਂ ਨਹੀਂ ਆਪਾਂ ਨੂੰ ਓਨਾ ਮਿਲ ਪਾਦਾ ਹੈਗਾ ਕਿਉਂਕਿ ਰੇਟ ਹੀ ਨੀ ਵੱਧਦਾ ਅਗਰ ਪਿੱਛੋਂ ਹੀ ਨੀ ਰੇਟ ਵਧੇਗਾ ਅੱਗੇ ਆਪਾਂ ਕਿਸ ਨੂੰ ਕਿਸਾਨ ਵੀ ਕੀ ਕਰ ਲਾਂਗੇ।
ਰੇਟ ਤਾਂ ਇਹਨਾਂ ਨੂੰ ਫਿਕਸ ਕਰਨੇ ਚਾਹੀਦੇ ਨੇ ਸਬਜ਼ ਦੀਆਂ ਦੇ ਵੀ ਸਬਜ਼ ਸਬਜ਼ੀ ਲਗਾਣ ਦੇ ਵਿੱਚ ਵੀ ਖਾਦ ਵੀ ਪੈਂਦੀ ਹੈ ਫਿਰ ਸ ਮਿੱਟੀ ਚ, ਬਹੁਤ ਕੁਛ ਹੁੰਦਾ ਯਾਰ ਖੇਤੀ ਕਰਨੀ, ਆਸਾਨ ਨੀ ਹੈਗੀ।
ਉਹ ਔਖੀ ਹੈ ਬਈ ਸੱਚੀ ਗੱਲ ਹੈ ਔਖੀ ਹੈ ਹੂੰ-ਹੂੰ, ਹੂੰ ਓਹੀ ਹੈ ਹਾਂਜੀ ਹਾਂ ਚਲੋ ਠੀਕ ਹੈ ਠੀਕ ਹੈ, ਬਾਏ-ਬਾਏ,